ਹੈਲੋ
ਹਾਂਜੀ, ਸਸ ਸ਼੍ਰੀ ਕਾਲ ਜੀ
ਸਸ ਸ੍ਰੀ ਕਾਲ
ਹਾਂਜੀ ਹਾਂਜੀ ਵਧੀਆ ਜੀ। ਤੁਹੀ ਦੱਸੋ।
ਆਪਾਂ ਵੀ ਠੀਕ-ਠਾਕ ਜੀ।
ਅੱਛਾ ਜੀ।
ਕੀ ਬਨੀ ਜਾਂਦਾ?
ਕੁੱਝ ਨੀ ਏਵੇ ਬਸ ਹੁਣ, ਰਾਤ ਦੀ ਰੋਟੀ
ਠੀਕ। ਬੱਚੇ ਚਲੇ ਗਏ ਸਕੂਲ।
ਅੱਜ ਛੁੱਟੀ ਬੱਚਿਆਂ ਨੂੰ
ਅੱਜ ਛੁੱਟੀ ਤੁਹਾਡਿਆਂ ਨੂੰ।
ਹਾਂਜੀ, ਦੂਜੇ ਸ਼ਨੀਵਾਰ ਹੁੰਦੀ ਆ ਵੱਡੀ ਗੁੜੀਆਂ ਨੂੰ ਵੀ ਤੇ ਛੋਟੀ ਨੂੰ ਤੇ ਹਰ ਸ਼ਨੀਵਾਰ ਹੁੰਦੀ ਹੈ।
ਤੇ ਤੁਹਾਡੇ ਉਹ ਮੀਂਹ ਪਿਆ ਦਾ ਸੀ।
ਹਾਂਜੀ ਹਾਂਜੀ ਮੀਂਹ ਪਿਆ, ਇਕਦਮ ਹਨੇਰਾ ਜਿਆ ਤੇ ਨਾਲ ਮੀਂਹ ਪਿਆ ਦਾ। ਮਤਲਬ ਕਿ ਮੀਂਹ ਜਿਹੜਾ ਥੋੜਾ ਪਿਆ।
ਸਾਡੇ ਤਾਂ ਬਹੁਤ ਜ਼ਿਆਦਾ ਇੱਧਰ ਬਾਰਡਰ ਏਰੀਏ ਚ ਬਹੁਤ ਬਾਰਿਸ਼ ਹੋਈ।
ਹਾਂਜੀ। ਉਹ ਤੇ ਉਹਨਾ ਕਰਕੇ ਲਾਈਟ ਚੱਲ ਗਈ ਸੀ ਪਰ ਫਿਰ ਆ ਗਈ ਸੀ ਲਾਈਟ ਤੇ ਇਹਡ ਬ ਨੰਬਰ ਆ ਗ ਤ ਸਰ
ਨਹੀਂ ਸਾਡੇ ਲਾਈਟ ਅਜੇ ਤੱਕ ਨਹੀਂ ਆਈ।
ਅੱਛਾ ਅੱਛਾ।
ਕੱਲ੍ਹ ਦੀ ਬੰਦ ਹੋਈ, ਜਿਉਂ ਰਾਤ ਦੀ ਹਨੇਰੀ ਆਈ ਨਾ।
ਅੱਛਾ।
ਉਹ ਤਾਰਾਂ ਤੁਰਾਂ ਵੀ ਨਾ ਕਿਤੇ ਟੁੱਟ ਜਾਂਦੀਆਂ, ਫੇਰ ਹੁਣ ਬਣਾਉਣਗੇ ਬਾਰਾਂ ਕੁ ਵਜੇ ਤੱਕ।
ਹਾਂਜੀ ਹਾਂਜੀ, ਹੋਰ ਬੱਚੇ ਗਏ ਸਕੂਲ।
ਹਾਂਜੀ ਸਾਡੇ ਬੱਚੇ ਗਏ ਜੀ।
ਅੱਛਾ ਅੱਛਾ, ਠੀਕ ਹੈ।
ਛੁੱਟੀ ਉਹਨਾਂ ਨੂੰ ਕੋਈ ਸਰਕਾਰੀ ਛੁੱਟੀ ਉਹ ਨਾ ਜੀ ਓਹੀ ਕਰਦੇ ਨੇ।
ਹੂੰ ਹੂੰ
ੳਦਾ ਸਕੂਲ ਲੱਗਦਾ
ਠੀਕ ਹੈ ਜੀ।
ਛੁੱਟੀਆਂ ਵੀ ਨਹੀ, ਸਕੂਲਾਂ ਆਲੇ ਇੰਨੀਆਂ ਫੀਸਾਂ ਲੈਂਦੇ ਆ, ਤੇ ਏਵੇਂ ਛੁੱਟੀ ਕਰ ਦਿੰਦੇ ਨਜਾਇਜ ਈ। ਸ਼ਨੀ, ਐਤਵਾਰ। ਐਤਵਾਰ ਤੇ ਚਲੋ ਕਰਨੀ ਹੁੰਦੀ ਸ਼ਨੀਆਰ ਨਹੀਂ ਚਾਹੀਦੀ ਕਰਨੀ।
ਉਹੋ ਬੱਚੇ ਪੜ‌ ਲੈਣ ਬੱਚੇ ਘਰੇ, ਓਦਾਂ ਵੀ ਮਤਲਬ ਮਹੀਨੇ ਚ ਕਿੰਨੀਆਂ ਛੁੱਟੀਆਂ ਆ ਜਾਂਦੀਆਂ ਨੇ।
ਹੂੰ ਹੂੰ ਅਗੇ ਤੋਂ ਮਤਲਬ ਇਸ ਹਫ਼ਤੇ ਸਕੂਲ ਲੱਗਾ ਵਾ ਨਾ। ਹੂੰ
ਤੇ ਉੱਦਾਂ ਵੀ ਕੋਈ ਨਾ ਕੋਈ ਛੁੱਟੀ ਸਰਕਾਰੀ ਆ ਜਾਂਦੀ ਆ, ਉਹ ਤੇ ਫੇਰ ਹੋਣੀ ਹੁੰਦੀ ਹੈ ਕਿਉਂਕਿ, ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਏ। ਉਦੋਂ ਦਾ ਇਹਨਾਂ ਨੇ ਛੁੱਟੀਆਂ ਹੀ ਬੜੀਆਂ ਆਉਂਦੀਆਂ, ਪਹਿਲਾਂ ਨਹੀਂ ਸੀ ਸਗੋਂ ਇੰਨੀਆਂ ਕਰਦੇ
ਹਾਂਜੀ ਹਾਂਜੀ, ਉਹ ਤਾਂ ਹੈ। ਕੀ ਬਣਾਉਣਾ ਫਿਰ ਖਾਣੇ ਵਿੱਚ ਸਵੇਰ ਦੇ?
ਸਬਜ਼ੀ ਆ ਏ ਲੱਗੀ ਹਾਂ, ਆਲੂਆਂ ਦੀ ਸਬਜ਼ੀ ਬਨਾਉਣ
ਅੱਛ ਅੱਛਾ, ਆਲੂ-ਵੜੀ ਠੀਕ ਏ ਆਲੂ ਬੜੀ
ਨਹੀਂ ਕੱਲਾ ਆਲੂ, ਕੱਲਾ ਈ ਆਲੂ
ਅੱਛਾ।
ਆਲੂ ਨਿਊਟਰੀ ਬੱਚੇ ਖਾਂਦੇ ਨੀ ਤੇ ਮੈਂ ਕਿਹਾ ਫੇਰ ਬੱਚਿਆਂ ਨੇ ਤੇ ਦੁਪਹਿਰੇ ਹੁਣ ਉਹਨਾਂ ਦੇ ਵੀ ਕੰਮ ਆਜੂਗੀ।
ਹਾਂਜੀ ਹਾਂਜੀ।
ਇਸੇ ਚੀਜ ਦਾ ਈ ਧਿਆਨ ਰੱਖਣਾ ਪੈਂਦਾ ਬੱਚਿਆਂ ਦਾ ਹੀ ਵੀ। ਬੱਚੇ ਜਿਹੜੀ ਚੀਜ਼ ਖਾਂਦੇ ਉਹ ਹੀ ਫੇਰ ਬਣਾਈ ਦੀ।
ਹੁ-ਹੁ।
ਹੁਣ ਬੱਚੇ ਵੀ ਏਦਾਂ ਦੇ ਹੁਣ ਅਹੀ ਤੇ ਆਪਣੇ ਟਾਈਮ ਚ ਸਭ ਕੁਛ ਹੀ ਖਾਂਦੇ ਹਰੀਆਂ ਸਬਜ਼ੀਆਂ। ਜੋ ਵੀ ਬਣਦਾ ਸੀ। ਹੁਣ ਜਿਹੜੇ ਬੱਚੇ ਉਹ ਕੁਝ ਇਹਨਾਂ ਪਸੰਦ ਹੀ ਨ੍ਹੀਂ ਆਉਂਦਾ।
ਹਾਂਜੀ ਉਹ ਤੇ ਚ ਬੱਚਿਆਂ ਦੀ ਮਰਜ਼ੀ ਚੱਲਦੀ ਹੈ ਕਿ ਕੀ ਇਹਨਾਂ ਨੂੰ। ਹਾਂਜੀ ਓਹੀ ਬਨਾਉਣਾ ਚਾਹੀਦਾ ਫੇਰ
ਹਾਂ ਉਹ ਬਣਾਉਣਾ ਪੈਂਦਾ ਵਾ ਫਿਰ ਹੁਣ ਕੀ ਕਰੇ ਬੰਦਾ।
ਹਮ। ਹ।
ਚਲੋ ਜਿੱਦਾਂ ਦਾ ਮਾਹੌਲ ਹੁੰਦਾ ਜਾਂਦਾ। ਤਾਂ ਹੀ ਸਰੀਰਾਂ ਨੂੰ ਇਹ ਏਦਾਂ ਸਤਿਆ ਨਹੀਂ ਰਹਿਣੀ ਆ।
ਹਾਂਜੀ-ਹਾਂਜੀ।
ਹੋਰ ਸਭ ਠੀਕ-ਠਾਕ ਜੇ ਬਸ ਇੰਨਾ ਕਿ ਥੋੜ੍ਹਾ ਅੱਜ ਠੰਡਾ ਹੋਇਆ ਵਾ ਮੌਸਮ ਨਹੀਂ ਤੇ ਗਰਮੀ।
ਜੇ ਕਿਧਰੇ ਦੇ ਏਨੇ ਘੁੰਮੋਣ ਜਾਣਾ ਤੇ ਮੈਨੂੰ ਵੀ ਲਜਾ ਸਕਦਾ।
ਹਾਂ ਇਹ ਤੇ ਜਿਹੜੇ ਲੋਕ ਫ੍ਰੀ ਉਹ ਘੁੰਮ ਸਕਦੇ।
ਹਾਂਜੀ ਨਹੀਂ ਜਿੱਦਾਂ ਦਾ ਦਰਬਾਰ ਸਾਹਿਬ ਹੋ ਗਿਆ ਗੁਰਦੁਆਰਿਆਂ ਚ ਇਹ ਉਧਹ ਤੇ। ਨਿਕਲਿਆ ਨਹੀਂ ਜਾਂਦਾ ਹਨਾ ਤੇ ਬੰਦਾ ਠੰਡੇ ਠੰਡੇ ਨਿਕਲੇ ਜਿੱਦਾਂ ਮੌਸਮ ਠੰਡਾ।
ਹਾਂ ਇਹ ਤੇ ਗੱਲ ਹੈਗੀ।
ਹਾਂਜੀ।
ਜੇ ਕਿਸੇ ਨੇ ਜਾਣਾ ਹੋਵੇ ਤੇ ਜਾ ਸਕਦਾ।
ਹੈਸਬੈਂਡ ਮੇਰੇ ਚੰਡੀਗੜ੍ਹ ਵਾ। ਗਏ ਕੱਲ ਦੇ ਤੇ ਉਹ ਕਹਿਣ ਦੇ ਉੱਧਰ ਮਤਲਬ ਸਵੇਰ ਤੋਂ ਮੀਂਹ ਸ਼ੁਰੂ ਹੋ ਗਿਆ ਸੀ।
ਅੱਛਾ ਉੱਧਰ ਵੀ ਪੈਣ ਡਿਆ ਮਤਲਬ ਇਹ ਸਾਰੇ ਹੀ ਪੈਣ ਡਿਆ ਜੇ ਮੀਂਹ ਹੁਣ ਮੇਰੇ ਖਿਆਲ 'ਚ ਸ਼ੁਰੂ। ਇਹ ਹੁਣ ਸ਼ੁਰੂ ਹੋ ਜਾਣਾ ਇਹ ਪੈਂਦਾ ਹੁੰਦਾ ਇਹਨਾਂ ਦਿਨਾਂ ਚ।
ਹਾਂਜੀ ਉਹਥੇ ਕਹਿਣੇ ਆਏ।
ਇਹ ਆਹੋ ਨਹੀਂ ਜਲਾਈ ਜੀ ਚ ਆ ਗਏ ਹੀ।
ਜੁਲਾਈ ਅਗਸਤ ਚ ਹਾਂਜੀ ਪਾਉਂਦਾ ਹੁਣ ਮਹੀਨਾ ਚ ਸ਼ੁਰੂ ਹੋ ਜਾਣਾ ਵ
ਤੇ ਉਹ ਹੁਣ ਓਹੋ ਈ ਜਿਦੋਂ ਝੋਨੇ ਲੋਕਾਂ ਦੇ ਲੱਗਦੇ ਨੇ ਨਾਲ ਉਹ ਫੇਰ। ਮੀਂਹ ਜਦੋਂ ਪਿਛਲੀ ਵਾਰ ਹੋਇਆ ਸੀ ਨਾ ਮੀਂਹ ਜਿਆਦਾ ਪੈਣ। ਪਿੱਛੋਂ ਹਾੜ ਆ ਗੇ ਇਸ ਵਾਰ ਤੇ ਓ ਤਰਾ ਮੀਂਹ ਘੱਟ ਹੀ ਪਏ ਨੇ ਐਦਕੀ ਤਾ ਬਚਾ ਹੀ ਰਵੇ।
ਬਟ।
ਹਾਂ ਬਾਕੀ ਵਾਹਿਗੁਰੂ ਰਾਖਾ ਵਾ ਚਲੋ। ਹਰ ਇੱਕ ਦਾ ਉਹ ਪਰਮਾਤਮਾ ਨੂੰ ਫਿਕਰੇ ਆ ਬੰਦਾ ਤੇ ਆਪਣਾ ਫਿਕਰ ਕਰਦਾ ਵਾ ਤੇ। ਘੱਟ ਵਾਦ।
ਹਾਂਜੀ-ਹਾਂਜੀ।
ਆਪਾਂ ਨੂੰ ਆਪੋ ਆਪਣੀ ਫਿਕਰ ਹੁੰਦੀ ਹੈ ਉਹਨੂੰ ਮਾਲਕ ਨੂੰ ਹਰ ਇੱਕ ਦੀ ਫਿਕਰ ਹੁੰਦੀ ਹੈ।
ਹਾਂਜੀ ਜਿਨੇ ਦੁਨੀਆ ਬਣਾਈ ਉਹਨੂੰ ਫ਼ਿਕਰ ਤੇ ਹੋਣੀ ਐ।
ਹਮ।
ਮੈਂ ਕਿਹਾ ਜਿੰਨੇ ਸਾਰੀ ਦੁਨੀਆਂ ਬਣਾਈ ਉਹਨੂੰ ਫਿਕਰ ਤੇ ਹੋਣੀ ਹੈ ਫੇਰ। ਸਾਰਿਆਂ ਦੀ।
ਹਮ ਹਮ ਬਸ ਬਸ ਉਹਨੂੰ ਹਰ ਇੱਕ ਦੀ ਫਿਕਰ ਏ।
ਹਾਂਜੀ।
ਚਲੋ।
ਹੋਰ।
ਹੋਰ ਠੀਕ ਠਾਕ ਜੇ ਤੁਹਾਡੀਆਂ ਭਲਾ ਵੋਟਾਂ ਬਣ ਗਈਆਂ ਜਿਹੜੀਆਂ ਘਰ ਘਰ ਆਉਂਦੇ ਸੀ ਜਾ ਕੇ ਬ ਬਣਾਉਣੀਆਂ ਉਹਨਾਂ।
ਹਾਂਜੀ ਉਹ ਵੀ ਬੜਾ ਉਹਨਾਂ ਨੇ ਰੱਟਾ ਪਿਆ ਪਾਇਆ ਹੀ ਉਹ ਕਹਿਣਦੇ ਕਿ ਮਤਲਬ ਦੋ ਹਜ਼ਾਰ ਤਿੰਨ ਦੀ ਸੂਚੀ। ਕੱਢ ਕੇ ਲਿਆਉ ਵੀ ਸੀ। ਉਹ ਫਿਰ ਮੈਂ ਪਿੰਡ ਹਾਂਜੀ ਫਿਰ। ਪਿੰਡ ਫੇਰ ਲੈ ਕੇ ਜਿਹੜਾ ਵੀ ਹੈਗਾ ਬੀ ਐਲ ਓ ਉਹਦਾ ਨੰਬਰ ਲੈ ਕੇ ਤੇ ਉਹਨੇ ਫਿਰ ਲਿਸਟ ਪਾਈ ਮੈਨੂੰ।
ਤੁਸੀਂ ਉੱਥੋਂ ਪਿੰਡੋਂ ਆਪਣੇ ਜਿੱਥੇ ਤੁਹਾਡੇ ਪੇਕੇ ਉੱਥੋਂ ਮੰਗਵਾ ਲਉ ਨਾ ਉਹ ਤਾਂ। ਕੋਈ ਵੱਡਾ ਕੰਮ ਨਹੀਂ ਸੀ। ਅਸੀਂ ਵੀ ਆਪਣੀ ਨਨਾਨ ਦੀ ਘੱਲੀ ਆ। ਅੱਛਾ ਅਤੇ ਤੁਹਾਡੇ ਘਰ ਫਾਰਮ ਦੇਣ ਆਏ। ਕਿ ਤੁਸੀਂ ਲਾਗੇ ਬੰਨੇ ਕਿਤੇ ਜਾਂਦੇ ਜੇ।
ਨਹੀਂ ਅਸੀਂ ਸਰਪੰਚਾਂ ਦੇ ਘਰ।
ਅੱਛਾ ਉਹ ਤਰ੍ਹਾਂ ਸਰਕਾਰ ਨੇ ਇਹੋ ਕਿਹਾ ਸੀ ਵੀ ਘਰ ਘਰ ਤੁਹਾਡੇ ਆਉਣਗੇ ਵੋਟਾਂ।
ਉਹੀ ਨਾ ਮਤਲਬ ਉੱਥੇ ਸਰਪੰਚ ਨੇ ਘਰ ਜਿਹੜਾ ਜਹਾ ਗਿਆਣੇ ਵਾਲਾ। ਹਾਂ ਸਾਡੇ ਕਹਿ ਰਹੇ ਸੀ ਵੀ ਸਰਪੰਚ ਦੇ ਘਰ ਹੀ।
ਸਾਡੇ ਨਾ ਮੇਰੇ। ਪਹਿਲ ਤੇ ਮੈਸੇਜ ਆਇਆ ਕੱਲ ਦਾ ਕਿ ਸ਼ਨੀਵਾਰ ਐਤਵਾਰ ਜਾ ਕੇ ਤੇ ਆਪਣੀਆਂ ਵੋਟਾਂ ਬਣਵਾਓ।
ਹਾਂਜੀ ਅੱਜ ਮਤਲਬ ਕੈਂਪ ਲੱਗਣਾ ਨਾ ਅੱਠ ਤੋਂ ਤਿੰਨ ਵਜੇ ਤੱਕ। ਮੇਰੇ। ਖਿਆਲ। ਦਸ। ਗਿਆ। ਗਿਆਰਾਂ। ਬਾਰਾਂ। ਨੂੰ। ਇਹ। ਸਾਰਿਆਂ। ਨੂੰ। ਸੁੋਣਣਾ। ਚਾਹਹੀਿਆ। ਮੈਂ। ਫਿਰ।
ਉਹ। ਸਾਰਿਆਂ। ਦੇ। ਆਇਆ। ਫਿਰ। ਇਹ। ਏਦਾਂ। ਹੋ। ਗਿਆ। ਨਾ। ਚੋਣ। ਕਮਿਸ਼ਨਰ। ਨੇ। ਜਿਸ। ਤਰ੍ਹਾਂ। ਉਹ। ਉਹਨਾਂ। ਨੇ। ਜਿਹੜੇ ਬੀ ਐਲ ਓ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਪਿੰਡਾਂ ਇੱਕ ਥਾਂ ਤੇ ਕੈਂਪ ਲਾਉਂਣੇ ਲੋਕ ਆ ਆ ਜਾਣ।
ਹਾਂਜੀ ਹਾਂਜੀ ਤੇ ਏਦਾਂ ਹੀ ਹੂੰ।
ਏਦਾਂ ਹੁਣ ਆਪਾਂ ਨੂੰ ਆਪ ਖੇਚਲ ਕਰਨੀ ਪੈਣੀ।
ਹਾਂਜੀ ਲਿਸਟ ਜਿਹੜੀ ਉਹ ਪਾ ਤੀ। ਅਸੀਂ ਪਿੰਡੋ ਆਉਂਦੇ ਆ ਗਏ ਤੇ ਉਹਦਾ ਕਰਕੇ ਫਿਰ ਭਰਿਆ ਗਿਆ ਫੌਮ।
ਠੀਕ ਹੈ।
ਹਾਂਜੀ।
ਹਾਂ ਅੱਜ ਅਸੀਂ ਵੀ ਜਾਣਾ ਵਾ ਫੇਰ ਜਾਂਦੇ ਹਾਂ ਕੰਮ ਧੰਦਾ ਕਰਕੇ।
ਹਾਂਜੀ ਹਾਂਜੀ।
ਹੂੰ ਹੂੰ ਹੂੰ।
ਹੋਰ ਬੱਚੇ ਕਿਹੜੀ ਕਲਾਸ 'ਚ ਪੜ੍ਹਦੇ ਪਏ ਨੇ।
ਹੂੰ। ਬੱਚੇ ਸਾਡੇ ਪਲੱਸ ਟੂ 'ਚ ਬੇਟੀ ਪੜ੍ਹਦੀ ਜੇ ਬੇਟਾ ਅੱਠਵੀਂ 'ਚ ਪੜ੍ਹਦਾ ਜੀ।
ਅੱਛਾ ਜੀ। ਨਾ ਮੌਸਮ ਤਾਂ ਤਾਂ ਨਹੀਂ ਮੌਸਮ ਦੀ ਗੜਬੜੀ ਤੇ ਬੱਚਿਆਂ ਦੇ ਪੇਟ ਦਰਦ ਬਹੁਤ ਹੋ ਰਹੀ ਹਨਾ।
ਹੈ। ਹਾਂਜੀ।
ਮੈਂ ਕਿਹਾ ਪਤਾ ਨੀ ਮੌਸਮ ਦੀ ਖ਼ਰਾਬੀ ਤੇ ਖਾਣ ਪੀਣ 'ਚ ਹੋ ਹੀ ਜਾਂਦਾ ਮਤਲਬ ਵਾਧਾ ਘਾਟਾ। ਪੇਟ ਦਰਦ ਹੋ ਰਹੀ ਬੱਚਿਆਂ ਦੀ।
ਇਹ ਤੁਸੀਂ ਜਿਹੜੀ ਤੁਹਾਡੀ ਕਣਕ ਸੀ। ਉਹ ਨਵੀਂ ਤੁਸੀਂ ਹੁਣ ਆਟਾ।
ਨਹੀਂ ਨਹੀਂ ਹਾਲੇ ਸਾਡੀ ਪੁਰਾਣੀ ਹੈ। ਪੁਰਾਣੀ ਹਲੇ।
ਤੇ ਕੋਲ ਖਲੋ ਕੇ ਆਟਾ ਪਿਆ ਕੇ ਲਿਆਉਂਦੀ ਜੀ।
ਨਹੀਂ ਨਹੀਂ ਛੱਡ ਆਈ ਦੇ ਦਾਣੇ ਉੱਥੇ।
ਉਹ ਫਿਰ ਜਾਂ ਤੁਹਾਡੀ ਵਟਾਈ ਜਾਂਦੀ ਹੈ।
ਹਾਂਜੀ ਹੋ ਸਕਦਾ ਹਨਾ।
ਇਹ ਨੁਕਸਿਆ ਕਿਉਂਕਿ ਅਸੀਂ ਨਵਾਂ ਆਟਾ ਪਿਆ ਨਾ ਜਿੱਦਣ ਦਾ। ਸਾਡੇ ਏਦਾਂ ਹੀ ਪੇਟ ਦਰਦ ਹੋਈ ਜਾਣ ਡੀ ਥੋੜੀ ਥੋੜ੍ਹੀ।
ਆਹੋ ਫੇਰ ਇਹ ਹੋ ਸਕਦਾ ਨਵੀਂ ਕਣਕ ਹੋਵੇ ਹਨਾ।
ਇਹ ਨਵੀਂ ਆ ਤੇ ਉਹ ਜਿੰਨ੍ਹਾਂ ਦੇ ਮਿਹਦੇ ਕਮਜ਼ੋਰ ਉਹਨਾਂ ਨੂੰ ਉਹ ਛੇਤੀ। ਉਹ ਕਣਕ ਘੱਟੋ ਘੱਟ ਛੇ ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ।
ਹਾਂਜੀ, ਹਾਂਜੀ ਹਲੇੇ ਤੇ ਸਾਡੇ ਇੱਕ ਹੋਰ ਪੀਣ ਹੋ ਜਾਣਾ ਵਾ ਮਤਲਬ
ਉਹ ਤੁਹਾਡਾ ਆਪ ਰੱਖ ਲੈਂਦੇ ਆ, ਤੁਹਾਨੂੰ ਉੱਥੋਂ ਬਰਲਾ ਦਿੰਦੇ ਨੇ। ਉਹ ਚੱਕੀਆਂ ਵਾਲਲੇ ਹੇਰ ਫੇਰ ਕਰ ਜਾਂਦੇ ਹਨ ਨਾ।
ਹਾਂਜੀ, ਹਾਂਜੀ
ਤੁਹਾਨੂੰ ਚਾਹੀਦਾ ਵਾ ਉਹਨੂੰ ਆਖੋਗੇ ਜਾਂ ਵੀ ਸਾਡੀ ਕਣਕ ਨਾ ਤਾਂ ਹੀ ਸਾਡੀ ਪੁਰਾਣੀ ਆ ਤੇ ਜਾਂ ਫੇਰ ਉਹਦੇ ਲਾਗੇ ਖਲੋ ਕੇ ਭਿਆਕੇ ਲਿਆਓ।
ਉਹਨੂੰ ਪਤਾ ਵੀ ਇਹ ਕਰੀ ਦਾ ਮਤਲਬ ਇੱਕ ਦਿਨ ਪਹਿਲਾਂ ਛੱਡ ਆਈ, ਤੇ ਨਾ ਚੱਕੀ ਤੇ ਦਾਣੇ ਤੇ ਉਹ ਅਗਲੇ ਦਿਨ, ਫੇਰ ਲੈ ਆਈਦਾ, ਕਿਉਂਕਿ ਉਹ ਫਰ ਕਹਿੰਦੇ ਹੁੰਦੇ, ਵੀ ਕੱਲ ਲੈ ਜਾਓ ਅੱਜ ਵੀ
ਆਹੋ ਇਹ, ਯਾਦ ਰਹੇ, ਬੰਦਾ ਪੱਕੀ ਕਰੇ। ਹਨਾ ਸਾਡੇ ਵੀ ਬੱਚਿਆਂ ਦੇ ਪੇਟ ਖ਼ਰਾਬ ਹੋ ਗਏ ਆ, ਤੁਸੀਂ ਆਟਾ ਨਵਾਂ ਵਿੱਚ ਪਾਤਾ ਜਾਂ ਕਿੱਦਾਂ।
ਹੁਣ ਨਹੀਂ, ਜਦੋਂ ਹੁਣ ਪਿਆਇ ਨਾ, ਫੇਰ ਮਤਲਬ ਕਹਿ ਕੇ ਆਵਾਂਗੇ ਨਾ ਵੀ ਬਦਲਾ ਦੀ, ਤੇ ਕਣਕ ਪੁਰਾਣੀ ਏ।।
ਹਾਂਜੀ ਇਹੋ, ਇਹੋ ਹੋ ਜਾਂਦਾ ਵਾ, ਜਦੋਂ ਆਪਾਂ ਖਾਣ ਪੀਣ ਦਾ ਕਈ ਵਾਰ ਹੁੰਦਾ ਵੀ
ਉਹੀ ਨਾ, ਛੋਟੇ ਹੁੰਦੇ ਵੇਖਦੇ ਹੁੰਦੇ ਸੀ, ਜਦੋਂ ਮਤਲਬ ਨਵਾਂ ਆਟਾ ਪੀ ਲਿਆ ਹੋਣਾ, ਮਤਲਬ ਨਵੀਂ ਕਣਕ ਦਾ ਤੇ ਉਦੋਂ ਪੇਟ ਦਰਦ, ਹੋਣ ਲੱਗ ਪੈਦੀ ਹੁੰਦੀ ਸੀ।
ਹੂੰ ਹੂੰ।
ਹਾਂਜੀ, ਤੇ ਉਹ ਫਿਰ ਕੱਲ, ਦਵਾਈ ਵੀ ਲਿਆਂਦੀ ਸੀ ਗੁੜੀਆਂ ਦੀ, ਮਤਲਬ ਵੀਚੋਂ ਠੀਕ ਥੋੜੀ ਹਟਦੀ, ਫੇਰ ਰੋਣ ਲੱਗ ਪੈਂਦੀ ਏ
ਏਦਾਂ ਹੀ ਹੁੰਦਾ ਹੈ, ਮੇਰੇ ਵੀ ਇਹੋ ਵਾਲੇ ਆ।
ਹਾਂਜੀ, ਹਾਂਜੀ
ਜਦੋਂ ਮੈਂ, ਕੁੱਛ ਖਾ ਪੀ ਲੈਂਦੀ ਨਾ ਨਾਲ ਹੀ, ਪੇਟ ਦਰਦ ਹੋਣ ਲੱਗ ਪੈਂਦਾ
ਹਾਂਜੀ।
ਬਾਅਦ ਵਿੱਚ, ਜਦੋਂ ਥੋੜ੍ਹਾ ਖਾਣਾ ਪਚ ਜਾਂਦਾ, ਫਿਰ ਥੋੜ੍ਹਾ ਆਪੇ ਹੀ ਸੈੱਟ ਏ ਹੁੰਦਾ ਹੌਲੀ-ਹੌਲੀ ਇਹ ਕੋਈ ਮੌਸਮ ਦਾ ਜਹਾਂ ਹੋ ਗਿਆ ਜਾਂ ਫੇਰ, ਖਾਣਾ ਮੈਨੂੰ ਤੇ ਹਿਸਾਬ ਲੱਗਣ ਡਿਆ ਕਿ, ਸ਼ਾਇਦ ਕਣਕ ਕਰਕੇ, ਹੋ ਗਿਆ ਹੋਊਗਾ।
ਹਾਂਜੀ, ਹਾਂਜੀ ਹੋਰ ਸੱਬ ਠੀਕ? ਹਾਂਜੀ, ਹਾਂਜੀ ਠੀਕ।
ਮੌਸਮ ਦਾ ਵੀ, ਹੋਣ ਡਿਆ ਹੁਣ ਬੜਾ
ਅੱਛਾ, ਅੱਛਾ।
ਹਾਂ, ਕਦੀ ਧੁੱਪ ਲੱਗ ਜਾਂਦੀ ਆ, ਕਦੀ ਬੱਦਲ ਹੋ ਜਾਂਦਾ ਵਾ।
ਸਿਹਤਾਂ ਠੀਕ ਆ ਤੁਹਾਡੀਆਂ?
ਹਾਂਜੀ, ਹਾਂਜੀ ਸਭ ਠੀਕ ਠਾਕ ਜੇ ਚਲੋ, ਚਲੋ। ਠੀਕ ਹੈ, ਫੇਰ ਕਰਾਂਗੇ ਗੱਲ ਜੀ। ਓਕੇ, ਓਕੇ ਸਤਿ ਸ੍ਰੀ ਅਕਾਲ।